ਹੈਲੋ,
ਹੈਲੋ,
ਹਾਂਜੀ ਸਤਿ ਸ੍ਰੀ ਅਕਾਲ,
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੜੇ ਦਿਨ ਹੋ ਗਏ, ਫੋਨ ਹੀ ਨਹੀਂ ਕਰਦੇ ਤੁਸੀਂ ਮੈਂ ਵੇਟ ਕਰਦੀ ਪਈ ਸੀ, ਮੈਂ ਕਿਹਾ ਕਹਿਣ 'ਤੇ ਸੀ ਮੈਂ ਫੋਨ ਕਰਾਂਗੀ ਤੈਨੂੰ ਔਰ
ਬਸ ਅੱਜ ਕੱਲ ਗਰਮੀਆਂ ਬੜੀਆਂ ਨੇ ਨਾ ਲੰਮੇ ਪਏ ਤੇ ਸੋ ਗਏ ਏਸੀ ਚਲਾਏ।
ਹਾਂ ਸਹੀ-ਸਹੀ ਇਹੀ ਹੁੰਦਾ ਜੇ ਤੇ ਲੇਟ ਜੋਏ ਏਸੀ, ਚੱਲਦਾ ਪਿਆ ਲੇਟ ਗਏ ਆ ਨੀਂਦ ਲੱਗ ਗਈ। ਤੇ ਫੇਰ ਬਸ ਸੋ ਗਏ। ਮੇਰਾ ਵੀ ਅੱਜ ਇਹੀ ਹੋਇਆ, ਮੈਂ ਗੁਰਦੁਆਰੇ ਆਈ ਹਾਂ ਤੇ ਲੇਟ
ਮੈਂ ਅੱਜ ਗੁਰਦੁਆਰੇ ਗਈ ਨੀ,
ਮੈਂ ਆ ਕੇ ਲੇਡੀ ਆ ਤੇ ਮੇਰੀ ਅੱਖ ਲੱਗ ਗਈ ਮੈਂ ਕਿ ਮੈਂ ਤੇ ਕਦੀ ਵੀ ਨੀ ਆ ਕੇ ਲੇਟੀ ਅ ਬਸ, ਏਸੀ ਚੱਲਦਾ ਪਿਆ ਸੀ ਕਮਰੇ ਚ ਬੱਚੇ-ਬੱਚੇ ਲਗਾਇਆ ਤਾਂ ਸੀ, ਟੀ ਵੀ ਤੇ ਲੇਡੀ ਆ ਗਏ ਫਿਰ ਮੇਰੀ ਅੱਖ ਲੱਗ ਗਈ। ਤੇ ਮੈਂ ਸੋ ਈ ਗਈ ਮੈਨੂੰ ਉਹਨਾਂ ਨੂੰ ਉਠਾਇਆ।
ਨਹੀਂ ਮੈਂ ਅੱਜ ਮੁਡ ਬਣਾ ਲਿਆ ਸੀ, ਮੈਂ ਨੀ ਅੱਜ ਗੁਰਦੁਆਰੇ ਜਾਣਾ ਫੇਰ ਮੈਂ ਗਈ ਨ ਹੁਣ ਦੇਖਦੀ ਅੱਜ ਗੁਰ ਜੀ ਦਿਵਸ ਹੈ। ਤੇ ਉਹ ਦੀਵੇ ਜਲੇ ਨੇ ਬੜੀ ਰੋਸ਼ਨੀ ਦਰਬਾਰ ਸਾਹਿਬ ਹੋਈ ਪਈ ਹੈ। ਮੈਂ ਪੂਰੀ ਪੁਨੀਤ ਨੂੰ ਕਹਿੰਨੀ ਹਾਂ ਅੱਜ ਕੀ ਹੈ, ਕਹਿੰਦਾ ਮੰਮੀ ਅੱਜ
ਗੁਰਤਾ ਗੱਦੀ ਏ ਹਾਂ ਗੁਰਤਾਗੱਦੀ ਦਿਵਸ ਐ ਗੁਰੂ ਹਰਗੋਬਿੰਦ ਸਿੰਘ ਪਿਤਾ ਜੀ ਦਾ।
ਮੈਂ ਕਿਹਾ ਫੇਰ ਅੱਜ ਤੇ ਮੈਨੂੰ ਗੁਰਦੁਆਰੇ ਜ਼ਰੂਰੀ ਜਾਣਾ ਚਾਹੀਦਾ ਸੀ। ਅੱਜ ਮੈਂ ਗ਼ਲਤੀ ਕੀਤੀ ਹੈ ਨਾ ਜਾ ਕੇ।
ਉਹ ਸਾਨੂੰ ਵੀ ਵੈਸੇ ਉੱਥੇ ਜਾ ਕੇ ਹੀ ਪਤਾ ਲੱਗਿਆ ਗੁਰਦੁਆਰੇ ਜਦੋਂ ਫਿਰ ਉਹ ਹੁੰਦਾ ਨਾ ਬਾਕੀ ਉਹ ਦਿਨ ਤੇ ਗੁਰੂ ਅਰਜਨ ਦੇਵ ਜੀ ਦਾ ਹੀ ਸ਼ਬਦ ਬੋਲਦੇ ਨਾ ਤੇ ਫਿਰ ਅੱਜ ਗੁਰੂ ਹਰਗੋਬਿੰਦ ਸਾਹਿਬ ਤੇ ਬੋਲਿਆ ਵਧਾਈ ਵੀ ਮਿਲ ਗਈ ਨੇ ਤੇ ਇਹਨਾਂ ਦਿਨਾਂ ਤੇ ਵਧਾਈ ਦੀਆਂ ਚੀਜ਼ਾਂ ਘੱਟ ਕਰਦੇ ਕਹਿੰਦੇ ਵਧਾਈ ਮਤਲਬ ਖੁਸ਼ੀ ਆਲਾ ਕੰਮ ਘੱਟ ਕਰਨਾ ਹੁੰਦਾ ਏ। ਫਿਰ ਵਿੱਚ ਬਾਬਾ ਜੀ ਦੀਆਂ ਤੇ ਵਿੱਚ ਇੰਝ ਈ ਐ ਖੁਸ਼ੀਆਂ ਵੀ ਹੈ ਤੇ ਇੰਝ ਸ਼ਹੀਦੀਆਂ ਵੀ ਆ ਹਾਂ। ਹੋਰ ਸੁਣਾਓ।
ਉਹਨੂੰ ਕੱਪੜੇ ਲਾ ਬੈਠਿਆ ਮੈਂ ਇਹਨੂੰ ਕਹਿੰਦੀ ਚੱਲ ਆ ਮੱਥੇ ਤੇ ਹੀ ਚੱਲ ਕੇ ਆਈਏ।
ਹਾਂ, ਚਲੋ ਕੋਈ ਨਹੀਂ ਤੁਹਾਡੇ ਆਪ ਆਪਣੇ ਮਨ 'ਚ ਆ ਗਿਆ ਨਾ ਤੁਸੀਂ ਦਰਸ਼ਨ ਤਾਂ ਕਰ ਹੀ ਲਏ ਗੋਲਡਨ ਟੈਂਪਲ ਦੇ।
ਹਾਂ, ਹੋਰ ਤੁਸੀਂ ਸੁਣਾਓ ਕੀ ਕਰ ਰਹੇ ਹੋ ਕਿ ਅੱਜਕੱਲ ਗਰਮੀਆਂ 'ਚ ਕੀ ਬਣਾ ਰਹੇ?
ਗਰਮੀ ਬਹੁਤ ਏ ਗਰਮੀਆਂ 'ਚ ਤਾਂ ਕੁੱਛ ਖਾਣ ਨੂੰ ਜੀਅ ਨੀ ਕਰਦਾ ਜੇ, ਉਹ ਅੱਜ ਤੁਸੀਂ ਸਿਖਾ ਗਏ ਸੀ ਇੱਕ ਵਾਰੀ ਆਏ ਸੀ ਤੇ ਉਹ ਅੰਬ ਦੀ ਮਲਾਨਜੀ ਬਣਾ ਲਈ ਅੰਬ
ਹਾਂ ਮੈਂ ਉਹੀਓ ਬਣਾਈ ਏ, ਉਹ ਕੱਲ ਕੁਦਰਤੀ ਉਹ ਆਈ ਕਿਉਂ ਸੋਨੀਆਂ
ਹਰ
ਮੈਂ ਬਣਾਈ ਹੋਈ ਸੀ। ਤੇ ਫਿਰ ਉਹ ਮਲਾਣੀ ਅੱਧੀ ਮੈਂ, ਗੋਲਡੀ ਨੂੰ ਭੇਜ ਦਿੱਤੀ। ਤੇ ਸੋਨੀਆ ਨੂੰ ਕਿਆ ਲੈ ਜਾ। ਮੈਂ ਖਿਆ ਮੈਂ ਹੋਰ ਅੰਬ ਉਬਾਲ ਕੇ ਆਪ ਲਈ ਬਣਾ ਲਵਾਂਗੇ,
ਹਾਂ ਉਹ ਬਣਾ ਲਈਦਾ ਕਦੀ ਕਦੀ ਹਫ਼ੇ 'ਚ ਇੱਕ ਵਾਰੀ, ਮਤਲਬ ਅੱਜ ਜਿਵੇਂ, ਸਾਡੇ ਇੱਥੇ ਮਨ ਡੇ ਮਾਰਕੀਟ ਲੱਗਦੀ ਏ ਉੱਥੋਂ ਲੈ ਆ ਆਂਦੇ ਆਂ ਤੇ ਫਿਰ ਹਫ਼ਤੇ ਚ ਇੰਕਵਾਕੋਈ ਤਾਂ ਬਣਾ ਹੀ ਲਈ ਤਾਂ ਤੇ ਦੋ ਤਿੰਨ ਦਿਨ ਚੱਲ ਜਾਂਦਾ ਏ। ਮੈਂ ਬਣਾ ਦਿੰਦੀ ਹਾਂੱ ਪਤੀਲਾ ਭਰ ਕੇ ਬਣਾ ਦਿੰਦੇ ਹਾਂ ਮਿੱਠਾ ਵੀ ਅਤੇ ਪਾਕ-
ਕਨਦੇ ਬੜੇ ਦਿਨ ਚੱਲ ਜਾਂਦਾ ਤੁਸੀਂ ਬਣਾ ਕੇ ਰੱਖ ਲਓ
ਰੱਖਣ ਦੀ ਹਾਂ ਹੀਨੇ ਨਹੀਂ ਫੇਿਰ ਹਫ਼ਤੇ ਬਾਅਦ ਫਿਰ ਉਹ ਹਾਂ ਆਜੇ ਤੇ ਤੁਸੀਂ ਗ੍ਰੇਵ ਵਾਲਾ ਬਣਾਓ, ਨਾ ਫ਼ਿਰ ਥੋੜਾ ਟਾਈਟ ਬਣਾਓ, ਜੇ ਫਿਰ ਤੁਸੀਂ ਜ, ਉਸ ਲਈ ਖਾਣ ਵਾਲਾ ਬਣਾਉਂਦੇ ਹੋ ਫਿਰ ਥੋੜਾ ਢਿੱਲਾ ਪਹਿਲੇ ਬਣਾ ਲੈਂਦੇ
ਉਹ ਢਿੱਲਾ ਬਣਦਾ ਏਨਾ, ਤੇ ਉਹਦਾ ਪਤਾ ਹੀ ਕਿ ਕੰ ਮ ਆ ਕਰੋ ਤੇ ਉਹ ਜਿਸ ਟਾਈਮ ਠੰਡਾ ਜਾਂਦਾ ਨਾ ਸਾਰਾ ਗੁੱਦਾ ਉਹਨੂੰ ਸਾਰਾ ਮਿਕਸੀ ਚ ਗ੍ਰਾਇੰਡ ਕਰ ਲਓ।
ਹਾਂਜੀ! ਫੇਰ ਉਹਨੂੰ ਰੱਖ ਲਏ, ਹਾਂ ਦੱਸੋ ਹੂੰ
ਉਹ ਫਿਰ ਜਿਹੜਾ ਮੋਟਾ ਮੋਟੇ-ਮੋਟੇ ਅਲੱਗ ਲੰਬਦੇ ਉਹ ਹੁੰਦੇ ਨਾ ਹਾਦਸ ਨਾਲ ਇੰਨਾ ਹੁੰਦਾ ਨੀ, ਤੇ ਗ੍ਰਾਇੰਡ ਕਰਨਾ ਬੜਾ ਸੋਹਣਾ ਗਾਲਾ ਹੋ ਜਾਂਦਾ।
ਠੀਕ ਹੈ ਠੀਕ ਹੈ ਉਹ ਤੁਹਾਡੇ ਮ ਮਤਲਬ ਏ ਉਹਨੂੰ ਅਸੀਂ ਰੱਖ ਲਈਏ। ਆਪਣੇ ਹਫ਼ਤੇ ਵਾਸਤੇ ਜ ਨਾ, ਅਤੇ ਜਦੋਂ ਇੱਕ ਪੀਣਾ ਹੋਏ ਉਦੋਂ ਉਹ ਆਪਣਾ ਥੋੜ੍ਹਾ ਜਿਹਾ ਕੱਢਿਆ ਅਤੇ ਉਹਦੇ 'ਚ,
ਹਾਂ ਬੋਤਲਾਂ, ਕਹਿੰਦੇ ਭਰ ਕੇ ਰੱਖ ਦੋ ਪੀਂਦੇ ਜਾਓ ਗਰਮੀ ਨੂੰ ਮਾਰ ਜਾਏ।
ਹਾਂ ਉਹ ਤੇ ਹੈ ਹੀ, ਲੂ ਖਤਮ ਕਰਦੇ ਕਹਿੰਦੇ। ਵੱਡੇ ਕਹਿੰਦੇ ਸੀ ਅੰਬ ਖਰ ਐ ਵਾਲਾ ਖਾਣਾ ਚਾਹੀਦਾ, ਸਾਨੂੰ ਕੱਚੀ ਅੰਬੀ ਦਾ ਚਾਰ ਪਾ ਲੋ ਤੁਸੀਂ ਪਿਆਜ਼ ਖਾਓ। ਗਰਮੀ ਵਿੱਚ ਤੇ ਬਸ ਉਹ-ਉਹ ਬਣਾ। ਬੋਲੋ-ਬੋਲੋ ਤੁਸੀਂ।
ਤੇ ਅੰਬੀਆਂ ਜੋ ਨਾ ਵਿੱਚ, ਜੀਰਾ ਕਾਲਾ ਲੂਣ ਕਾਲੀ ਮਿਰਚ, ਕਾਲਾ ਨੂਨ ਜ਼ਰੂਰ ਪਾਉਣਾ ਚਾਹੀਦਾ। ਭੂਜਿਅ
ਹਾਂਜੀ,
ਭੁੱਜਿਆ ਜੀਰਾ ਥੋੜ੍ਹਾ ਜਿਹਾ ਕਾਲਾ ਨਮਕ ਕਾਲੀ ਮਿਰਚ ਪਾ ਲਓ।
ਹਾਂ ਇਹ ਸਭ ਕੁਛ ਅ ਮੈਂ ਪਾਦੀ ਹਾਂ ਚਲੋ ਮੈਨੂੰ ਤੁਹਾਡਾ ਵੀ ਤੁਸੀਂ ਦੱਸ ਜਾਓਗੇ, ਤਾਂ ਹੋਰ ਵੀ ਵਧੀਆ ਬਣ ਜਾਵੇਗਾ ਤੁਸੀਂ ਕੀ ਆਦੇ ਹੁੰਦੇ ਨਾ ਕਦੀ-ਕਦੀ, ਇਹਨਾਂ ਟਾਈਮ ਤੇ ਆ ਗਏ ਤੇ ਕਈ ਵਾਰੀ, ਬਣਾਇਆ ਤੁਸੀਂ ਬੱਚੇ ਕਹਿੰਦੇ ਬਸ ਉਸ ਤਰ੍ਹਾਂ ਦਾ ਬਣਾਓ, ਮੰਮੀ ਮੈਂ ਕਿਹਾ ਫਿਰ ਸਭ ਦਾ ਬੇਟਾ ਹੱਥ ਅਲੱਗ ਅਲੱਗ ਹੁੰਦਾ ਏ। ਉਹ ਜਿਹਾ ਟੇਸਟ ਨਹੀਂ ਆਂਦਾ।
ਉਹੀਓ ਗੱਲ ਹੈ, ਨਾ ਕਈ ਜਾ ਨਾ ਕਿਸੇ ਦੀ ਅੱਧੀ ਚੀਜ਼ ਸੁਆਦ ਲਗੇ ਦੂਜ
ਹਾਂ ਤੇ ਬਈ ਆਪ।
ਉਹ ਮੈਂ ਉੱਧਰ ਰਹਿੰਦੀ ਸੀ ਨਾ ਤੇ ਉਸ ਪਾਸੇ ਉਹ ਮੁੰਡੇ। ਮੁੰਡਾ ਬੜਾ ਯਾਦ ਕਰਦਾ ਸੀ ਮੈਂ ਆਪਣੇ ਘਰ ਬਣਾਉਂਦੀ ਸੀ ਏਕ ਦਿਨ ਆਨਾ ਤੇ ਆਪਣੇ ਘਰ ਬਣਾਣਾ ਉਹਨਾ ਨੇ। ਤੇ ਆ ਨਾ ਹੁਣ ਕਿੱਥੇ ਜਾਇਆ ਹੀ ਨਹੀਂ ਜਾਂਦਾ।
ਹੂੰ ਬਿਲਕੁਲ ਹੁਣ ਉਹ ਚੀਜ਼ ਨਹੀਂ ਰਹੀ ਉਹ ਵਾਲਾ ਮਾਹੌਲ ਨੀ ਰਿਹਾ ਹੁਣ ਜੋ। ਅਸੀਂ ਕਟੋਰੀ ਦਾਲ ਕੋਈ। ਚੀਜ਼ ਬਣਾਈ ਤੇ ਦੇਰ ਦੇਰ ਦੇਣ ਚਲੇ ਗਏ। ਅੱਜ ਕੱਲ੍ਹ ਹੋਰ। ਉਹ ਰਿਵਾਜ਼ ਕਹਿ ਲਓ ਜਾਂ ਉਹ ਟਾਈਮ ਕਹਿ ਲਓ ਖ਼ਤਮ ਹੋ ਗਿਆ ਹੁਣ ਉਹ ਟਾਈਮ।
ਹਾਂ।
ਹਾਂ ਨਾ ਬਣਦੀ ਹੈ ਚੀਜ਼ ਉਹ ਉਸ ਤਰ੍ਹਾਂ ਦੀ ਜਾਣ ਵਾਲੀ ਤੇ ਨਾਲ ਕੋਈ ਲੈ ਕੇ ਵੀ ਰਾਜ਼ੀ ਨਹੀਂ ਜਿਉਂਦਾ ਐਸੀ ਗੱਲ ਨਹੀਂ ਕਿ ਅਸੀਂ ਦੇਣਾ ਨਹੀਂ ਚਾਹੁੰਦੇ।
ਹਾਂ ਇਹ ਤੇ ਗੱਲ ਹੈ ਹੀ ਆ।
ਹਾਂ।
ਹੁਣ ਮੈਂ ਕੁੜੀ ਨੂੰ ਭੇਜੀ ਸੀ ਕਹਿੰਦੀ। ਮੰਮੀ ਕਿਉਂ ਭੇਜੀ ਤੂੰ ਐਵੇਂ ਭੇਜੀ ਮੈਂ ਕਿਹਾ ਤੂੰ ਕਦੀ ਜਸ ਨੇ ਦਿੱਤਾ ਕਿ ਤੈਨੂੰ ਚੀਜ਼ ਭੇਜੀ ਸ਼ੁਕਰ ਕਰ ਮੈਂ ਕਿਹਾ ਰੋਜ਼ੀ ਹੁੰਦੀ ਨਾ। ਉਹਨੂੰ ਭੇਜਦੀ ਕਿੰਨੀ ਖੁਸ਼ ਹੁੰਦੀ। ਮੈਂ ਕਿਹਾ ਤੂੰ ਸਾਰਾ ਮੋੜੀ ਹੀ ਨਾ। ਰੱਖ
ਉਹੀ ਦੇ ਉਹੀ ਦੇ ਦੇਖ ਇੱਕ ਤਾਂ ਚੀਜ਼ ਭੇਜੋ ਅਗਲਾ ਵਾਲਾ ਅੱਗੋਂ ਫਿਰ ਕੋਈ ਕਹਿ ਦੇ ਆ ਤੁਸੀਂ ਕਿਉਂ ਭੇਜਦੇ ਹੋ। ਤਾਂ ਮੈਨੂੰ ਤੇ ਫੇਰ ਮੂੜ ਜਾ। ਖ਼ਰਾਬ ਹੋ ਹੀ ਜਾਂਦਾ ਏ ਤੇ ਮੇਰੇ ਵੀ ਪੜੋਸੀ ਪਹਿਲੇ ਜਿੱਥੇ ਮੈਂ ਪਹਿਲੇ ਰਹਿੰਦੀ ਸੀ ਮੇਰੇ ਪੜੋਸੀ ਬੜੇ ਅੱਛੇ ਸੀ। ਚੀਜ਼ ਦੇ ਨੀ ਨਾ ਬੜੇ। ਛੋਣਾ ਉਹਨਾਂ ਨੇ ਕੀ ਤੁਸੀਂ ਇਹ ਬਣਾਇਆ ਕੋਈ ਵੀ ਚੀਜ਼ ਜਿਵੇਂ ਸਾਗ ਬਣਾਉਂਦੇ ਸੀ ਸਰਦੀਆਂ ਵਿੱਚ। ਤੇ ਦੇਖ ਕਹਿੰਦਾ ਆ। ਆ ਪਰ ਨੀਚੇ ਕਈ ਵਾਰੀ ਦੇ ਗਿਆ ਨਾ ਨਾ ਬੜੇ ਖੁਸ਼ ਹੋਣਾ ਵੀ ਸਾਗ ਤੁਹਾਡਾ ਬੜਾ ਟੇਸਟੀ ਬਣਦਾ ਏ।
ਹੋਰ ਪੰਜਾਬੀਆਂ ਦੀ ਤਾਂ ਚੀਜ਼ ਵੈਸੇ ਹੀ ਬਹੁਤ। ਵਧੀਆ ਬਣਦੀ ਹੈ।
ਹਾਂ। ਘੜੀ ਹੋ ਗਈ ਸਾਗ। ਹੋ ਗਿਆ। ਉਹ ਇਹੋ ਜਿਹੀਆਂ ਕਦੀ ਕਦੀ। ਮੇਰੀ ਤਾਂ ਉਹ ਜੋ ਮੇਰੀ ਸਿਰਜਾ ਨੇ ਮੇਰੀ ਛੋਟੀ ਜਿਹੀ ਪੋਤਰੀ ਵ ਪੋਤਰੀਆਂ ਵਰਗੀ ਹੈ ਉਹਨੂੰ ਤਾਂ ਮੇਰੇ ਹੱਥ ਦਾ ਖਾਣਾ ਹੀ ਬੜਾ ਪਸੰਦ ਹੈ ਕਿ ਜੇ ਬੇਬੇ ਨੇ ਬਣਾਇਆ ਨਾ ਤਾਂ ਉਹ ਤ ਵੀ ਸਵਾਦ ਹੈ
ਹਾਂ
ਮੰਮਾ ਕਹਿ ਦੇਗੀ ਅਹ ਬੇਬੇ ਆਈਏ ਨਾ ਅੱਜ ਤੜਕਾ ਉਸਨੇ ਹੀ ਲਗਾਇਆ ਤੇ ਕਹਿਗਾ ਹੋਰ ਨਾ ਹੀ ਵੀ ਲਗਾਇਆ ਹੈਗਾ ਨਾ ਤਾਂ ਵੀ ਕਹਿਿੰਦੇ ਕਿ ਬੜਾ ਸਵਾਦ ਅੱਜ ਬੇਬੇ ਨੇ ਰੋਟੀ ਬਣਾਈ ਨਾ ਤਾਂ ਵੀ ਸਵਾਦ ਹੈ
ਹਾਂ ਕਿਸੇ ਦੀ ਅਧੀ ਚੀਜ਼ ਵੈਸੇ ਹੀ ਸਵਾਦ ਲੱਗਦੀ ਹੈ ਹੋਰ
ਸੁਆਦ ਈ ਇਹਨਾ ਨੂੰ ਅਲੱਗ ਅੱਗ ਲੱਗਦਾ ਏ ਉਹਨੂੰ ਸਾਡੇ ਨਾਲ ਹੀ ਖਾਣਾ ਹਾਂ ਦੀ ਆਦਤ ਸੀ ਨਾ ਦਾਲ ਚਾਵਲ ਹੋ ਗਏ ਰਾਜਮਾਂ ਚਾਵਲ ਹੋ ਗਏ ਉਹਨੂੰ ਨਾ ਸਿੰਪਲ ਚਾਵਲ ਪਸੰਦ ਹੈ
ਹਾਂਜੀ ਅਸੀਂ ਵੀ ਸਿੰਪਲ ਹੀ ਚਾਵਲ ਬਣਾਉਦੇ ਹਾਂ ਕਦੇ ਤੜਕਾ ਲਾ ਕੇ ਬਣਾਏ ਹੀ ਨਹੀਂ
ਹਾਂ ਉਹ ਲੋਕ ਨਾ ਤੜਕਾ ਲਗਾ ਕੇ ਬਣਾਉਂਦੇ ਆ ਉਹਨਾਂ ਨੂੰ ਆਦ ਆ ਤੇ ਜੀ ਜਾਂ ਪਿਆਜ ਵਾਲਾ ਤੜਕਾ ਲਗਾਉਂਦੇ ਤੇ ਉਹਓਨੂੰ ਚੰਗੇ ਨੀ ਲੱਗਦੇ ਦਾਲ ਚਾਵਲ ਸਿੰਪਲ ਹੀ ਚੰਗੇ ਲੱਗਦੇ ਉਹਨੂੰ
ਇਹਦੇ ਕਦੀ ਕਦੀ ਸਆਾਲ ਲੱਗਦੀ ਨੀ ਇਹੋ ਜਿਹੀ ਠੀਕ ਆ
ਹਾਂਜੀ ਉਹ ਵੀ ਬੜਾ ਯਾਦ ਕਰਦੀ ਹੈ ਖਾਣਾ ਸਾਡਾ ਕਹਿ ਕੇ ਬ ਤੁਸੀਂ ਮ ਅਸੀਂ ਮਿਰਚ ਘੱਟ ਵਰਤਦੇ ਹਾਂ ਅਸੀਂ ਮਿਰਚ ਵਰਤਦੇ ਹੀ ਨਹੀਂ ਆ
ਹਾਂ ਉਹ ਜ਼ਿਆਦਾ ਖਾਂਦੇ ਹੋਣੇ ਨਾ
ਉਹ ਤੇਜ਼ ਮਿਰਚਾਂ ਖਾਂਦੇ ਬੱਚਿਆਂ ਨੂੰ ਚੰਗੀ ਨਹੀਂ ਲੱਗਦੇ ਉਹਨੂੰ ਉਹ ਕੁੜੀ ਨਹੀਂ ਖਾਂਦੀ ਰੋਟੀ ਸਬਜ਼ੀ ਦਾਲ ਉਹਨੂੰ ਪਸੰਦ ਨਹੀਂ ਆਂਦੀ ਵਿੱਚੋਂ ਦਾਨਾ ਦਾਨਾ ਕੱਢਦੀ ਜਾਏਗੀ ਜਿਵੇਂ ਹਰੀਆਂ ਮਿਰਚਾਂ ਪਾਤੀਆਂ ਵਖ ਕੱਢ ਦਿੱਤੀਆਂ ਜਿਵੇਂ ਮੇਥਰੇ ਪਾਤੇ ਕੜੀ ਚ ਮੇਥਰੇ ਪਾ ਦਿੰਦੇ ਉਹ ਬਾਹਰ ਕੱਢ ਦਿੱਤੇ ਏਸ ਤਰ੍ਹਾਂ ਦੇ ਕੰਮ ਕਰਦੀ ਏ ਤੁਹਾਡੇ ਤੇ ਗਈ ਏ ਚਾਚੀ ਏ ਤੁਹਾਡੇ ਤੇ ਗਈ ਏ ਜਿਵੇਂ ਮੇਰੇ ਬ ਬੱਚੇ ਨੀ ਨਾ ਖਾਂਦੇ ਮੂੰਹ ਚ ਨੀ ਆਨਾ ਚਾਹੀਦਾ ਤੇ ਮੈਂ ਸਭ ਕੁਛ ਕੱਦੂ ਕਸ ਕਰ ਦੇਨੀ ਹੁਨੀ ਆ ਜਿਵੇ ਵਿੱਚ ਤੁਸੀਂ ਮਿਕਸੀ ਚ ਕਹਿੰਦੇ ਉਹ ਸਭ ਗ੍ਰੈਂਡ ਕਰਦੇ ਏ ਨਾ ਨ ਕੁਛ ਵੀ ਨਾ ਜ ਪਤਾ ਨਹੀਂ ਲੱਗਦਾ ਉਹਨਾਂ ਨੂੰ ਕੀ ਕੀ ਪਾਇਆ ਵਿੱਚ ਉਹ ਫਿਰ ਮੈਂ ਤੜਕੇ ਦੇ ਵਿੱਚ ਪਾ ਸਾਰਾ ਗ੍ਰੈਂਡ ਹੋਰ ਕੀ ਕਰਦੇ ਤੁਸੀਂ ਸਾਰਾ ਦਿਨ ਘਾਰ
ਘਰ ਸਾਰਾ ਦਿਨ ਕੱਲਮ ਕੱਲੀ ਡਾਵਾਂ ਡੋਲੇ ਪਈਆਂ ਆ ਪੈਲੇ ਥੋੜ੍ਹਾ ਜਾ ਕੰਮ ਕਰ ਦਿੰਨੀ ਆ ਕਦੇ ਰੋਟੀ ਬਣਾ ਕਦੇ ਸਬਜ਼ੀ ਬਣਾ ਅੱਜ ਮੱਕੀ ਦੀ ਰੋਟੀ ਬਣਾਈ ਸੀ ਮੂਲੀਆਂ ਕੱਲ ਲਿਆਂਦੀਆਂ ਸੀ ਸਵੇਰੇ ਨਾਸ਼ਤੇ ਚ ਚ ਬਣਾ ਲੀਆਂ ਸੀ।
ਅੱਛਾ।
ਫੇਰ ਮੈਂ ਕਿਆ ਚੱਲ ਰਾਤ ਦੀ ਦਾਲ ਹੈਗੀ ਹੈ ਔਨਾਂ ਨਾਸ਼ਤਾ ਕਰ ਲਿਆ। ਫੇਰ ਮੈਂ ਕਿਆ ਦੁਪੈਰੇ ਰੋਟੀ ਬਨਾਵਾਂਗੇ। ਫੇਰ ਮੈਂ ਕੱਦੂ ਕਸ ਕਰ ਕੇ ਨਮਕ ਲਗਾ ਕੇ ਮੂਲੀਆਂ ਰੱਖਤੀਆਂ ਸੀ ਔ ਪਾਣੀ ਨਿਚੜ ਗਿਆ ਫੇਰ ਥੋੜ੍ਹਾ ਬੌਤ ਪਾ ਕੇ ਫੇਰ ਆਟਾ ਪਾ ਕੇ ਜਵੈਨ, ਮਿਰਚ
ਸਵਾਦ ਲੱਗਦੀ ਏ ਮੂਲੀ ਵਾਲੀ ਮ ਮਕੀ ਦੀ ਰੋਟੀ ਨਾ ਸਵਾਦ ਲੱਗਦੀ ਏ। ਔ ਦੂਸਰਾ ਜਣਾ ਬਣਾਏ ਔਰ ਦੁ ਦੂਸਰਾ ਜਨਾ ਖਾਏ ਤੇ ਔ ਜੈਦਾ ਹੋਰ ਸਵਾਦ ਆਂਦਾ ਏ ਆਪੇ ਬਨਾਓ ਨਾ ਤੇ ਫੇਰ ਮਜ਼ਾ ਨੀ ਆਂਦਾ ਏਨਾ।
ਬਈ ਮੈਂ ਬਣਾ ਕੇ ਰੱਖ ਦਿੱਤੀਆਂ ਸੀ ਮੁੰਡਾ ਆਇਆ ਸੀ ਤੇ ਫੇਰ ਅਸੀਂ ਦੋਨਾਂ ਨੇ ਖਾ ਲਈ ਸੀ।
ਹਾਂ, ਚਲ ਓਹ ਵੀ ਸਵਾਦ ਲਗ ਹਾਂ ਨਹੀਂ ਨਹੀਂ ਓਹ ਵੀ ਸਵਾਦ ਲਗਦੀ ਠੰਢੀ ਰੋਟੀ ਵੀ ਸਵਾਦ ਲਗਦੀ ਜਦੋਂ ਥੋੜ੍ਹੀ ਜੀ ਠੰਢੀ ਹੋ ਜਾਂਦੀ ਏ ਨਾ ਔਦਾ ਟੇਸਟ ਅਲੱਗ ਹੁੰਦਾ ਹੈ, ਜੇ ਤਵੇ ਤੋਂ ਲੱਥੀ ਗਰਮ ਗਰਮ ਮ ਖੰਨਲ ਖਾਓ ਔਦਾ ਸੁਆਦ ਔਦਾ ਸੁਆਦ ਅਲੱਗ ਹੁੰਦਾ ਏ।
ਹਾਂ।
ਚਲੋ- ਚਲੋ ਹੋਰ ਘਰ- ਬਾਰ ਪਰਿਵਾਰ ਸਭ ਵਧੀਆ।
ਸਭ ਵਧੀਆ।
ਸਬ ਠੀਕ- ਠਾਕ। ਲਗਾਓ ਚੱਕਰ ਹਾਂ ਲ ਗਾਓ ਬੜੇ ਦਿਨ ਹੋ ਗੇ ਤੁਹਾਡੇ।
ਹਾਂ ਲਾਵਾਂਗੇ।
ਹੋਰ ਚਲੋ ਜੀ, ਅੱਛਾ ਜੀ ਬੌਤ ਵਧ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਕਰ ਲਿਆ ਕਰੋ ਮੈਂ ਸਾਨੂੰ ਯਾਦ ਕਦੀ-ਕਦੀ, ਹਾਂ। ਹਾਂਜੀ ਚਲੋ, ਸਸ ਰੀ ਕਾਲ ਜੀ ਸਸ਼
ਸਸ ਰੀ ਕਾਲ।
ਇਨ ਕਰੋ ਕੋਈ